ਹਾਂਜੀ। ਸਸ੍ਰੀ ਅਕਾਲ ਜੀ।
ਸਸ੍ਰੀ ਅਕਾਲ ਭੈਣ ਜੀ। ਹੋਰ ਸੁਣਾਓ।
ਹਾਂਜੀ -ਹਾਂਜੀ ਹੋਰ ਭੈਣ ਜੀ ਠੀਕ ਹੋ।
ਹਾਂਜੀ- ਹਾਂਜੀ।
ਹੋਰ ਕੀ ਕਰਦੇ ਹੋ। ਬੱਚੇ ਰੋ ਰਹੇ ਨੇ ਤਾਡੇ।
ਹਾਂਜੀ -ਹਾਂਜੀ ਬਸ ਜੀ ਇਹਨੂੰ ਨੀਦ ਆਉਂਦੀ ਨੀ ਹੈਗੀ। ਜਿੰਨਾ ਮਰਜ਼ੀ ਨੂੰ ਸਵਾਲ ਹੋ ਨੀਂਦ ਨਹੀਂ ਆਉਂਦੀ ਹੈਗੀ।
ਅੱਛਾ-ਅੱਛਾ।
ਹੂੰ ਹੋਰ ਸਣਾਈ ਤੁਸੀਂ।
ਹਾਂਜੀ-ਹਾਂਜੀ ਮੈਂ ਵੀ ਵਧੀਆ ਬਸ। ਹਾਂਜੀ-ਹਾਜੀ।
ਬਸ ਮੈਂ ਵੀ ਬਸ ਟੀ-ਵੀ ਵੇਖ ਰਹੀ ਸੀ। ਤੇ ਆਪਣਾ ਨੀਂਦ ਵੀ ਆ ਰਹੀ ਸੀ, ਤੇ ਮੈਂ ਕ ਚਲ ਥੋੜਾ ਟੀ- ਵੀ ਵੇਖ ਲੈਨੇ ਆ
ਅੱਛਾ-ਅੱਛਾ, ਹਾਂਜੀ। ਭੈਨ ਜੀ ਮੈਨੂੰ ਤੇ ਮਤਲਬ ਟੀਵੀ ਦੇਖਨਾ ਏਨਾ ਪਸੰਦ ਨੀ ਐ, ਮੈਂ ਤੇ ਜਾਦਾ ਕਿਤਾਬਾਂ ਈ ਪੜਦੀ ਆਂ।
ਹਾਂਜੀ ਚਲੋ ਕਿਤਾਬਾਂ ਪੜਨੀਆਂ ਚਾਈਦੀਆਂ ਬਸ ਮੈਂ ਥੋੜਾ ਦੇਖ ਲੈਂਨੀ ਆ ਕੰਮ ਨਾਲ ਮਨਰੰਜਨ ਹੋ ਜਾਂਦਾ ਵਾ, ਥੋੜਾ ਆਪਨਾ ਘਰ ਵਿ ਤੇ ਥੋੜਾ ਪਾਠ-ਪੂਠ ਵੀ ਲਾਈਦਾ ਹੁੰਦਾ ਵਾ ਹਨਾ।
ਹਾਂ ਵੀ ਹਾਂਜੀ-ਹਾਂਜੀ।
ਮਹਾਤਮਾ ਨਾਮ ਸੰਨਪਤ ਤੇ ਆਪਨਾ ਥੋੜਾ ਚਲੋ ਖੇ
ਹਾਂਜੀ ਹਾਂ ਮੈਨੂੰ ਤੇ ਲੱਗਦਾ ਭੈਨ ਜੀ ਟੀਵੀ ਵੇਖਨ ਨਾਲ ਸਮੇਂ ਦੀ ਬਰਬਾਦੀ ਐ।
ਖਿਆਲ ਹੁਨ
ਕਿਓਂਕਿ ਜਾਦਾ ਟੀਵੀ ਦੇਖਨ ਨਾਲ ਜੇੜਾ ਸਾਡਾ ਕੀਮਤੀ ਸਮਾਂ ਹੈ ਗਾ ਓ ਬਰਬਾਦ ਹੁੰਦੈ, ਤੇ ਜਿਵੇਂ ਹੁਨ ਬੱਚੇ ਅੱਜ ਕੱਲ ਪੜਦੇ ਨੀ ਹੈਗੇ ਜਾਦਾ ਧਿਆਨ ਓਨਾਂ ਦਾ ਪੜਾਈ ਦਾ ਹੱਟ ਕੇ ਟੀਵੀ ਚ ਪੈਂਦਾ, ਤੇ ਮੈਨੂੰ ਐ ਵੀ ਇੱਕ ਕਾਰਨ ਲੱਗਦਾ ਕੀ ਜਿਵੇਂ ਪੜਾਈ ਤੇ ਮਾੜਾ ਪ੍ਰਭਾਵ ਪੈਂਦਾ ਟੀਵੀ ਨਾ ਮੈਨੂੰ ਨੁਕਸਾਨ ਲੱਗਦਾ ਇੱਕ ਹੈਗਾ ਇੱਕ ਬੱਚੇਆਂ ਦੇ ਵਾਸਤੇ ਵੀ
ਹਾਂਜੀ ਏ ਤੇ ਹੈਈ ਐ ਭੈਨ ਜੀ ਬਸ ਮੈਂ ਥੋੜਾ ਦੇਖ ਲੈਂਨੀ ਆ ਤਾਂ ਕੇ ਥੋੜਾ ਮਨੋਰੰਜਨ ਹੋ ਜਾਂਦਾ। ਹਾ
ਹਾਂਜੀ।
ਤੇ ਆਪਨਾ ਟੀਵੀ ਵੇਖਦੇ-ਵੇਖਦੇ ਨਾ ਥੋੜੀ ਨਾ ਸਰੀਰ ਦੀ ਥਕਾਨ ਜੀ ਲੱਥ ਜਾਂਦੀ ਐ।
ਹਾਂਜੀ, ਪਰ ਭੈਨ ਜੀ ਮੈਨੂੰ ਏਦਾਂ ਲੱਗਦਾ ਜਿੱ ਤਾਂ ਟੀਵੀ ਦੇਖਦੇ ਆਂ ਤੇ ਅੱਖਾਂ ਚ ਰੋਸ਼ਨੀ ਵੀ ਪੈਂਦੀ ਐ ਨਾ ਤੇ ਸੇਹਤ ਤੇ ਵੀ ਏਦਾ ਅਸਰ ਪੈਂਦਾ। ਹਨਾ ਹੁਨ ਕਈ ਜਾਨੇ ਐਵੇਂ ਦੇ ਹੁੰਦੇ ਐ ਕੀ ਲਾਈਟ ਔਫ ਕਰਕੇ ਕਮਰੇ ਦੀ ਤੇ ਤਾਂ ਟੀਵੀ ਦੇਖਦੇ ਆ ਤੇ ਓਦਾ ਪ੍ਰਭਾਵ ਅਪ ਅੱਖਾਂ ਦੀ ਰੋਸ਼ਨੀ ਤੇ ਪੈਂਦਾ ਨਾ।
ਓ ਤੇ ਹੈ ਪਰ ਭੈਨ ਜੀ ਦੇਖੋ ਆਪਾਂ ਨਾ ਦੇਸ਼ ਦੁਨੀਆਂ ਦੀ ਖ਼ਬਰ ਪਤਾ ਲੱਗ ਜਾਂਦੀ ਐ ਸਾਨੂੰ ਦੇਖੋ ਆਪਾਂ ਨਿਊਜ਼ ਵਗੈਰਾ ਵੀ ਟੀਵੀ ਤੋਂ ਈ ਵੇਖਨੇ ਆ ਹਨਾ। ਤੇ ਏਸ ਚੀਜ਼ ਦਾ ਵੀ ਫੈਦਾ ਹੁੰਦਾ ਵਾ ਕੀ ਦੁਨੀਆਂ ਚ ਕੀ ਚੱਲਦਾ ਪਿਆ ਦੇਸ਼ ਚ ਕੀ ਚੱਲਦਾ ਪਿਆ ਹਨਾ
ਹਾਂਜੀ-ਹਾਂਜੀ ਪਰ ਭੈਨ ਜੀ ਕਈ ਵਾਰੀ ਟੀਵੀ ਤੇ ਐਸੀ ਕੁਛ ਅਨੁਚਿਤ ਅ ਮਤਲਬ ਖ਼ਬਰਾਂ ਵਗੈਰਾ ਜਾਂ ਕੁਛ ਐਸੀਆਂ ਆਂ ਕੁਛ ਵੀ ਚੀਜ਼ਾਂ ਆਂਦੀਆਂ ਨੇ ਜਿਦੇ ਤੇ ਬੱਚੇਆਂ ਤੇ ਮਾੜਾ ਅਸਰ ਪੈਂਦਾ ਨਾ।
ਹਾਂਜੀ ਏ ਤੇ ਹੈਈ ਆ ਬਸ ਭੈਨ ਜੀ ਬੱਚੇ ਦੇਖਦੇ ਆ ਕਾਟੂਨ-ਕਾਟੂਨ ਹੋਗੇ। ਆਪਨਾ ਸਾਡਾ ਦੇਖੋ ਤੁਸੀਂ ਦੂਰ-ਦੂਰ ਵੇਖਲੋ ਟੀਵੀ ਬੈਅ ਕੈਨਾ ਤੇ ਆਪਨਾ ਹੁਨ ਦੇਖੋ ਫੋਨ ਤੇ ਦੇਖੋ ਆਪਨੇ ਹੱਥ ਹੱਥ ਵਿੱਚ ਹੁੰਦਾ ਵਾ ਫੋਨ ਨਾ ਜਾਦੀ ਰੋਸ਼ਨੀ ਸਾਡੀ ਅੱਖਾਂ ਨੂੰ ਪੈਂਦੀ ਏ ਤੇ ਇੰਨਾ ਅਸਰ ਟੀਵੀ ਦਾ ਨੀ ਹੁੰਦਾ ਹੈਗਾ ਜਿੰਨਾ ਫੋਨ ਦਾ ਹੁੰਦਾ।
ਹਾਂਜੀ-ਹਾਂਜੀ, ਪਰ ਭੈਨ ਜੀ ਮੈਨੂੰ ਕਿਤਾਬਾਂ ਪੜਨਾ ਜਾਦਾ ਪਸੰਦ ਐ ਕਿਓਂਕਿ ਦੇਖੋ ਇੱਕ ਤੇ ਸਾਡਾ ਗਿਆਨ ਵੱਦਦਾ ਹਨਾ ਕਿਤਾਬਾਂ ਵਿੱਚ ਮਤਲਬ ਵੱਖ-ਵੱਖ ਓ ਹੁੰਦੀਆਂ ਨੇ। ਅਲੱਗ ਅਲੱਗ ਸ ਬਾਰੇ ਦੱਸਿਆ ਹੁੰਦਾ ਸਾਨੂੰ ਹਨਾ ਤੇ ਉਹ ਤਾਂ ਸਾਨੂੰ ਗਿਆਨ ਦਿੰਦੀਆਂ ਰਹਿੰਦੀਆਂ ਨੇ ਹਨਾ ਤੇ ਇੱਕ ਸਾਡੀ ਜਿਵੇਂ, ਭਾਸ਼ਾ ਏ ਓ ਦੇ ਵਿੱਚ ਸੁਧਾਰ ਹੁੰਦਾ, ਹਨਾ।
ਏਹ ਤੇ ਹੈ ਏ ਭੈਣ ਜੀ।
ਹਾਂਜੀ ਤੇ ਜਿੱਦਾਂ ਹੁਣ ਹੋ ਗਿਆ ਸਾਨੂੰ ਇਹਦੇ ਬਾਰੇ ਚੰਗੇ ਸੰਸਕਾਰ ਵੀ ਮਿਲਦੇ ਨੇ ਜਿਵੇਂ ਕਈ ਅ ਕਿਤਾਬਾਂ ਹੋ ਗਈਆਂ ਜਿਨਾਂ ਵਿੱਚ ਬੋਤ ਮਹਾਨ ਵਿਅਕਤੀਆਂ ਦੀ ਜਾਣਕਾਰੀਆਂ ਹੁੰਦੀਆਂ ਨੇ ਹਨਾ।
ਹਾਂਜੀ-ਹਾਂਜੀ ਏਹ ਤੇ ਹੈ ਹੀ ਐ ਭੈਣ ਜੀ।
ਹਾਂਜੀ ਤੇ ਉਹਨਾਂ ਦੇ ਚੰਗੇ ਗੁਣ ਜਿਹੜੇ ਨੇ ਉਹ ਸਾਨੂੰ ਇੱਕ ਸਿੱਖਿਆ ਹੀ ਸਿਖਾਂਦੇ ਨੇ।
ਹਾਂ ਭੈਣਜੀ ਏਹ ਤਾਂ ਹੈ ਹੀ ਆ ਦੇਖੋ ਆਪਾਂ ਕੀ ਕਹਿੰਦੇ ਉਨੂੰ ਟੀ-ਵੀ ਵੀ ਹੁਣ ਦੇਖਣ ਵਾਸਤੇ ਹੀ ਬਣਾਇਆ ਵਾ ਤੇ ਆਪਣਾ ਅੱਜ ਕੱਲ ਤਾਨੂ ਪਤਾ ਤਾਂ ਸਭ ਦੇ ਘਰਾਂ ਚ ਐਲ ਈ ਡੀ ਆ ਲੱਗੀ ਦੀ ਹੁੰਦੀਆਂ ਹਨਾ।
ਹਾਂਜੀ-ਹਾਂਜੀ ਉਹ
ਤੇ ਉਨੂੰ ਕੀ ਕਹਿੰਦੇ ਆ ਜਦੋਂ ਡਰਾਮਾ ਡਰੂਮੇ ਚਲਦੇ ਹਨਾ ਸੀਰੀਅਲ ਵ ਵਗੈਰਾ ਅ ਜਿਸ ਤਰ੍ਹਾਂ ਉਹਨਾਂ ਚੀਜ਼ਾਂ ਤੋਂ ਵੀ ਸਾਨੂੰ ਕੁਝ ਸਿੱ ਸਿਖਣ ਨੂੰ ਹੀ ਮਿਲਦਾ ਹੀ ਆ ਮਤਲਬ ਸਾਰੀ ਦੁਨੀਆਂ ਵੇਖਦੇ ਆ ਜਿਹੜੇ ਸੀਰੀਅਲ ਚੱਲਦੇ ਨੇ ਬੱਚੇ ਬੁਚੇ ਸਭ ਵੇਖਦੇ ਨੇ। ਕਿ ਬਣਾਂਦੇ ਨੇ ਉਹ ਵੀ ਸੀਰੀਅਲ ਵਗੈਰਾ
ਹਾਂਜੀ-ਹਾਂਜੀ
ਸਿਖਣ ਨੂੰ ਮਿਲੇ, ਜਿੱਦਾਂ ਪਹਲੇ ਪੁਰਾਣੇ ਨਾਟਕ ਇਕ ਹੁੰਦੀ ਸੀ ਕਹਾਣੀ ਘਰ-ਘਰ ਕੀ ਉਹ ਚ ਘਰ-ਘਰ ਦੀ ਕਹਾਣੀ ਦਿਖਾਈ ਹੋਈ ਸੀ।
ਹਾਂਜੀ-ਹਾਂਜੀ ਹਾਂਜੀ ਪਰ ਭੈਣ ਜੀ ਅੱਜ ਕੱਲ੍ਹ ਕਿਤਾਬਾਂ ਤੇ ਮਤਲਬ ਕੁਛ ਕੁਛ ਲੋਕ ਹੀ ਪੜ੍ਹਦੇ ਨੇ। ਸਾਰੇ ਨਹੀ ਪੜ੍ਹਦੇ ਕਿਉਂਕਿ ਦੇਖੋ ਕਿਤਾਬ ਪੜ੍ਹਨ ਚ ਟੈਮ ਤੇ ਲੱਗਦਾ ਹੀ ਐ।
ਹਾਂਜੀ ਏਹ ਤੇ ਹੈ ਹੀ ਆ।
ਹਨਾ ਬਥੇਰਾ ਸਮਾਂ ਚਾਹੀਦਾ ਏਦੇ ਵਾਸਤੇ ਤੇ ਕਈ ਬੱ ਬੱਚਿਆਂ ਨੂੰ ਤੇ ਦਿਲਚਪਸੀ ਨੀਂ ਹੁੰਦੀ ਹੈਗੀ ਕਿਤਾਬਾਂ ਪੜ੍ਹਨ ਚ
ਹਾਂਜੀ-ਹਾਂਜੀ ਏਹ ਤੇ ਹੈ ਹੀ ਭੈਣ ਜੀ।
ਹਾਂਜੀ ਤੇ ਕੁਛ ਤੇ ਮਤਲਬ ਕੁਛ ਵਿਸ਼ੇ ਐਵੇਂ ਦੇ ਹੁੰਦੇ ਨੇ ਜਿਹਨਾਂ ਨੂੰ ਪੜ ਕੇ ਸਮਝਣਾ ਬੜਾ ਔਖਾ ਵੀ ਹੁੰਦਾ। ਤੇ ਇਸ ਕਰਕੇ ਮੈਨੂੰ ਲੱਗਦਾ ਐ ਕਿ ਲੋਕੀ ਜਿਹੜੇ ਕਿਤਾਬਾਂ ਇਸ ਕਰਕੇ ਨੀਂ ਪੜਦੇ
ਹਾਂਜੀ-ਹਾਂਜੀ ਏਹ ਹੋ ਸਕਦਾ ਵਾ ਭੈਣ ਜੀ।
ਹਾਂਜੀ
ਨਹੀਂ ਮੈਂ ਵੀ ਕਦੇ ਨਾ ਮੈਂ ਵੀ ਬੁੱਕਾਂ ਵਗੈਰਾ ਪੜ ਲੈਣੀ ਜਿੱਦਾਂ ਕਹਾਣੀਆਂ ਹੋ ਗਈਆਂ। ਮੈਨੂੰ ਵੀ ਥੋੜਾ ਪਸੰਦ ਤੇ ਹੈਗੇ ਵਾ। ਬਸ ਭੈਣ ਜੀ ਕੀ ਕਰਾਂ ਘਰ ਦੇ ਕੰਮਾਂ ਤੋਂ ਟੈਮ ਹੀ ਨਈ ਲੱਗਦਾ ਫੇਰ ਪੜਨ ਦਾ ਕਿੱਥੇ ਟੈਮ ਹੁੰਦਾ ਹਨਾ
ਹਾਂਜੀ-ਹਾਂਜੀ।
ਏਸ ਕਰਕੇ ਬਸ ਟੈਮ ਜਿਹਾ ਈ ਨੀ ਲੱਗਦਾ ਹੈਗਾ।
ਹਾਂਜੀ-ਹਾਂਜੀ ਮੈਨੂੰ ਤੇ ਭੈਣ ਜੀ ਐਹ ਲਗਦਾ ਕਿ, ਜਿਵੇਂ ਸਾਡੇ ਬੱਚੇ ਹੋਗੇ ਸਕੂਲ ਜਾਂਦੇ ਆ ਵਿਦਿਆਰਥੀ ਜੇੜੇ ਬੱਚੇ ਨੇ, ਹਨਾ ਤੇ ਓਨਾਂ ਵਾਸਤੇ ਤੇ ਮੈਨੂੰ ਲੱਗਦੈ ਕਿ ਕਿਤਾਬਾਂ ਜ਼ਿਆਦਾ ਹੀ ਲਾਭਦਾਇਕ ਹੈਗੀਆਂ ਨੇ। ਕਿਉਂਕਿ ਏਨਾ ਦਨ ਏਨਾ ਨਾਲ ਓਦਾ ਓਨਾਂ ਦਾ ਗਿਆਨ ਵੱਧਦਾ ਭਾਸ਼ਾ ਹੋਗੀ ਹਨਾ, ਤੇ ਕੋ‌ਈ ਵੀ ਵਿਚਾਰ ਕਰਨਾ ਓਦੀ ਸਮਰ ਥਾ ਏ ਨਾ ਓ ਮਜ਼ਬੂਤ ਕਰਦੀਆਂ ਨੇ।
ਹਾਂਜੀ-ਹਾਂਜੀ ਏ ਤੇ ਹੈ ਹੀ ਐ ਭੈਣ ਜੀ।
ਹਨਾ?
ਆਪਣਾ ਹਾਂਜੀ ਏ ਤੇ ਹੈ ਈ, ਹੁਣ ਦੇਖੋ ਬੱਚੇ ਦੇਖੋ ਤੇ ਫੋਨ ਕਿੰਨਾ ਦੇਖਦੇ ਨੇ ਹਨਾ। ਤੇ ਮੇਰਾ ਤੇ ਮੰਨਣਾ ਕਿ ਫੋਨ ਦੇਖਣ ਦੀ ਬਜਾਏ ਥੋੜਾ ਟੀ ਵੀ ਦੇਖ ਲੈਣ ਓ ਜਾਦਾ
ਹਾਂਜੀ-ਹਾਂਜੀ, ਹਾਂਜੀ-ਹਾਂਜੀ ਮੈਨੂੰ ਤੇ ਭੈਣ ਜੀ ਏਹੀ ਲੱਗਦਾ ਕਿ ਰੋਜ਼ਾਨਾ ਕੁਛ ਸਮਾਂ ਸਾਨੂੰ ਕਤਾਬਾਂ ਵਾਸ ਵੀ ਕੱਢਣਾ ਚਾਹੀਦੈ, ਕਿਉਂਕਿ ਬੱਚਿਆਂ ਨੂੰ ਕੁਛ ਭਾਸ਼ਾ ਵਗੈਰਾ, ਕੁਛ ਅੱਖਰ ਐਵੇਂ ਦੇ ਹੁੰਦੇ ਨੇ ਨ‌ਈ ਵੀ ਸਮਝ ਆਂਦੇ, ਤੇ ਓ ਅਗਰ ਕਤਾਬਾਂ ਪੜ੍ਹਨਗੇ ਤੇ ਓਸ ਚੀਜ਼ ਨੂੰ ਚੰਗੀ ਤਰ੍ਹਾਂ ਕਰ ਪਾਣਗੇ।
ਹਾਂਜੀ-ਹਾਂਜੀ ਏ ਤੇ ਹੈ ਈ ਐ ਭੈਣ ਜੀ।
ਹਾਂਜੀ।
ਏ ਤੇ ਹੈ ਹੀ ਐ ਭੈਣ ਜੀ, ਪਰ ਚਲੋ ਕੋਈ ਨੀ ਮੈਂ ਵੀ ਲੈ ਕੇ ਆਵਾਗੇ ਸਾਡੇ ਸਕੂਲੇ ਬੱਚੇ ਜਾਂਦੇ ਆ ਨਾ ਉੱਥੇ ਲਾਇਬ੍ਰੇਰੀ ਹੈਗੀ ਆ।
ਹਾਂਜੀ-ਹਾਂਜੀ।
ਇੱਕ-ਦੋ ਬੁੱਕਾਂ ਮੰਗਾਵਾਗੇ ਤੇ ਆਪਣਾ ਦੇਖਾਗੇ। ਕੀ ਥੋੜੀ ਪ ਪੜ ਕੇ ਦੇਖਾਗੀ ਕੋਸ਼ਿਸ਼ ਕਰਾਗੀ।
ਹਾਂਜੀ-ਹਾਂਜੀ, ਹਾਂਜੀ ਭੈਣ ਜੀ ਦੇਖੋ ਟੀ ਵੀ ਦੀ ਵਰ ਤੋਂ ਤਾ ਸ‌ਈ ਕਰੋ ਅਗਰ ਅਸੀਂ ਅਹ ਕੋਈ ਖਾਣਾ ਖਾ ਰੇ ਆ ਠੀਕ ਐ, ਪੜਾਈ ਕਰ ਰੇ ਆ ਤੇ ਉਸ ਟੈਮ ਟੀ ਵੀ ਨਾ ਵੇਖੋ, ਹਨਾ ਤੇ ਇੱਕ ਟਾਈਮ ਰੱਖੋ ਕਿ ਐਨੇ ਟਾਈਮ ਤੱਕ ਈ ਟੀ ਵੀ ਦੇਖ ਖਣਾ ਇਸ ਤੋਂ ਜਾਦਾ ਨੀ ਦੇਖਣਾ। ਤੇ ਅਗਰ ਅਸੀਂ ਟੀਵੀ ਤੇ ਕੋਈ ਪ੍ਰੋਗਰਾਮ ਦੇਖ ਰੇ ਆ ਤੇ ਓ ਸਾਨੂੰ ਸਿੱਖੀਆ ਈ ਦਿੰਦੇ ਹੋਣ ਐਹੋ ਜੇ ਪ੍ਰੋਗਰਾਮ ਦੇਖਣੇ ਚਾਹੀਦੇ ਐ।
ਤੇ ਐਈ ਐ ਹੁਣ ਦੇਖੋ, ਆਪਣਾ ਟੀਵੀ ਚ ਜਦੋਂ ਆਪਣਾ ਓ ਦਿਖਾਦੇ ਨੇ। ਅਹ ਗੁਰਦੁਆਰੇ ਦਾ ਪ੍ਰੋਗਰਾਮ ਹੋ ਗਿਆ ਕੋਈ ਵੀ ਹੋ ਗਿਆ ਕੋਈ ਮਤਲਬ ਜਿੱਦਾਂ ਦੀਵਾਲੀ ਹੋਗੀ ਗੁਰਦੁਆਰੇ ਚ ਕਿਸ ਤਰਾਂ ਮਨਾਈ ਜਾਂਦੀ ਏ, ਹਨਾ ਓ ਸਾਰਾ ਕੁਛ ਓ ਦਿਖਾਦ ਦੇ ਸਾਰਾ ਲਾਈਵ ਦਿਖਾਦੇ ਨੇ ਪਾਠ ਨਾ।
ਹਾਂਜੀ-ਹਾਂਜੀ।
ਓ ਵੀ ਦੇਖਣਾ ਜ਼ਰੂਰੀ ਹੁੰਦਾ ਵਾ ਨਾ।
ਹਾਂਜੀ-ਹਾਂਜੀ।
ਟੀ ਵੀ ਚ ਪਤਾ ਕੀ ਫੈਦਾ, ਕਿ ਆਪਾਂ ਸਾਰਾ ਪਰਿਵਾਰ ਕੱਠਾ ਹੋ ਕੇ ਸਾਰੇ ਜਣੇ ਬਹਿ ਜਾਨੇ ਆ ਹੁਣ ਫੋਨ ਦਾ ਦੇਖਲੋ ਇੱਕ ਜਣਾ ਬੰਦਾ ਬੈਠਾ ਰਹੇਗਾ ਤੇ ਇੱਕ ਈ ਦੇਖਦਾ ਰਹੇਗਾ ਹਨਾ।
ਹਾਂਜੀ-ਹਾਂਜੀ ਉਹ ਤਾਂ ਹੈ ਹੀ ਹੈ।
ਤੇ ਆਪ ਆਪਣਾ ਟੀ ਵੀ ਦਾ ਥੋੜ੍ਹਾ ਮੈਨੂੰ ਸਹੀ ਲੱਗਦਾ ਵਾ ਇਸ ਕਰਕੇ ਆਪਾਂ ਚਲੋ ਦੇਖ ਲੈਂਦੇ ਹਾਂ ਸਾਰੇ ਇੱਕਠੇ ਇਕੱਠੇ ਬਹਿ ਕੇ।
ਹਾਂਜੀ ਹਾਂਜੀ ਮੈਂ ਤੇ ਭੈਣ ਜੀ ਐਈ ਮਤਲਬ ਆਪਣੇ ਬੱਚਿਆਂ ਨੂੰ ਵੀ ਨਾ ਦੱਸਦੀ ਦੱਸ ਦੀ ਆ ਵੀਹ ਮਿੰਟ ਬੋਲਦੀ ਆ ਉਹਨਾਂ ਨੂੰ ਕਿ ਤੁਸੀਂ ਵੀ ਕਿਤਾਬਾਂ ਪੜ੍ਹੋ ਥੋੜਾ ਟਾਈਮ ਕੱਢੋ। ਦਸ ਵੀਹ ਮਿੰਟ ਕਿਤਾਬਾਂ ਪੜ੍ਹਨ ਲਈ ਕੱਢ ਕੱਢੋ ਆਪਣੀ ਜਿਹੜੀ ਵੀ ਮਨ ਪਸੰਦ ਕਿਤਾਬਾਂ ਹੈਗੀਆਂ ਉਹਨਾਂ ਤੋਂ ਸ਼ੁਰੂ ਕਰੋ ਪਹਿਲੇ।
ਹਾਂਜੀ ਹਾਂਜੀ ਮੈਂ ਤੇ ਭੈਣ ਜੀ ਦੇਖੋ ਮੈਨੂੰ ਪੰਜਾਬੀ ਫਿਲਮਾਂ ਦਾ ਬਹੁਤ ਸ਼ੌਕ ਹੈਗਾ ਗਾ। ਮੈਂ ਤੇ ਪੰਜਾਬੀ ਆਪਾਂ ਹੈ ਜੇ ਪੰਜਾਬੀ ਆ ਤੇ ਪੰਜਾਬੀ ਮੈਂ ਫਿਲਮਾਂ ਜ਼ਰੂਰ ਵੇਖਦੀ ਹਾਂ ਜ਼ਰੂਰ ਹੀ ਵੇਖਦੀ ਹਾਂ।
ਹਾਂਜੀ ਤੇ ਜਿਵੇਂ ਉਹਨਾਂ ਦੀਆਂ ਪੜ੍ਹੀਆਂ ਹੋਈਆਂ ਕਿਤਾਬਾਂ ਨੇ ਉਹਨਾ ਨੂੰ ਆਪਣੇ ਦੋਸਤਾਂ ਨਾਲ ਚਰਚਾ ਕਰੋ। ਤੇ ਉਹਨਾ ਨੂੰ ਜ਼ਿਆਦਾ ਉਹਨਾਂ ਦਾ ਮਤਲਬ ਉਸ ਬਾਰੇ ਸਮਝ ਵੀ ਪਾਣਗੇ ਉਹ ਜਲਦੀ। ਤੇ ਉਹਨਾਂ ਨੂੰ ਜਲਦੀ ਸਮਝਣ ਵਿੱਚ ਨਾ ਆਸਾਨੀ ਵੀ ਹੋਏਗੀ। ਤੇ ਮੋਬਾਈਲ ਤੇ ਟੀਵੀ ਦਾ ਸਮਾਂ ਜਿਹੜਾ ਘੱਟ ਕਰਕੇ ਪੜ੍ਹਨ ਲਈ ਸਮਾਂ ਜ਼ਿਆਦਾ ਕੱਢੋ।
ਹਾਂਜੀ ਹਾਂਜੀ ਇਹ ਤੇ ਹੈ ਹੀ ਆ ਭੈਣਜੀ।
ਹਾਂਜੀ ਬਸ ਭੈਣ ਜੀ ਮੈਂ ਤੇ ਇਹੀ ਕਰਦੀ ਰਹਿੰਦੀ ਹਾਂ ਕਦੀ ਟਾਈਮ ਮਿਲਦਾ ਤੇ ਆਪਣੀ ਕੋਈ ਵੀ ਕਿਤਾਬ ਪੁਰਾਣੀ ਕੱਢ ਕੇ ਜਿੱਤੋਂ ਸਾਨੂੰ ਵਧੀਆ ਸਿੱਖਿਆ ਮਿਲੇ, ਤੇ ਉਹੀ ਪੜ੍ਹ ਲੈਂਨੀ ਹਾਂ ਥੋੜਾ ਟਾਈਮ ਵੀ ਬੀਤ ਜਾਂਦਾ।
ਹਾਂਜੀ ਹਾਂਜੀ, ਇਹ ਤੇ ਹੈ ਹੀ ਭੈਣ ਜੀ ਟਾਈਮ ਨਿਕਲ ਜਾਂਦਾ ਥੋੜਾ ਪਤਾ ਨੀ ਲੱਗਦਾ ਫਿਰ ਹਨਾ।
ਹਾਂਜੀ ਹਾਂਜੀ
ਤੇ ਆਪਣਾ ਚਲੋ ਕੋਈ ਨੀ ਮੈਂ ਵੀ ਬੁੱਕਾਂ ਬਾਕਾਂ ਬੱਚਿਆਂ ਕੋਲ ਮੰਗਵਾਵਾਂਗੀ ਬੱਚੇ ਸਕੂਲ ਜਾਂਦੇ ਨੇ,
ਹਾਂਜੀ ਤੁਸੀਂ ਵੀ ਆ ਆਪਣੇ ਬੱਚਿਆਂ ਨੂੰ ਨਾ ਵੀਹ -ਤੀਹ ਮਿੰਟ ਕੱਢਿਆ ਕਰੋ ਉਹਨਾਂ ਨੂੰ ਬੁੱਕ ਮਤਲਬ ਪੜਾਇਆ ਕਰੋ ਕਿਤਾਬਾ।
ਹਾਂਜੀ ਹਾਂਜੀ ਠੀਕ ਆ, ਹੋਰ ਭੈਣ ਜੀ ਵਧੀਆ ਤੁਸੀਂ?
ਹਾਂਜੀ ਹਾਂਜੀ ਸਭ ਵਧੀਆ ਜੀ। ਚਲੋ ਠੀਕ ਹੈ ਭੈਣ ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ।
ਜੀ ਮੈਨੂੰ ਵੀ ਬਹੁਤ ਵਧੀਆ ਲੱਗਿਆ ਜੀ ਤੁਸੀਂ ਆਪਣੀਆਂ ਗੱਲਾਂ ਮੇਰੇ ਨਾਲ ਜਿਹੜੀਆ ਸਾਂਝੀਆਂ ਕੀਤੀਆਂ।
ਹਾਂਜੀ ਹਾਂਜੀ ਠੀਕ ਹੈ। ਸਾਸਰੀ ਕਾਲ ਜੀ।